ਹਾਂਜੀ ਵਧੀਆ
ਹੋਰ ਅੱਜ-ਕੱਲ ਕੀ ਕਰ ਰਹੇ ਹੋ ਭੈਣ ਜੀ?
ਮੈਂ ਭਾਜੀ ਸਿਲਾਈ ਦਾ ਕੰਮ ਸੀਖ ਰਹੀ ਹਾਂ।
ਤੇ ਸਲਾਈ ਦਾ ਠੀਕ ਹੈ ਮਤਲਬ ਤੁਸੀਂ ਹੋਰ ਕੀ-ਕੀ ਮਤਲਬ ਕਿਹੋ ਜਿਹੇ ਕੱਪੜੇ ਸੀ ਲੈਂਦੇ ਹੋ ਹਰ ਤਰ੍ਹਾਂ ਦੇ ਕੱਪੜੇ।
ਹਾਂ ਉਹ ਮੈਂ ਤੇ ਹਜੇ ਸੇਖ ਰਹੀ ਆ ਮੇਰੀ ਮੰਮਾ ਨਾ ਉਸ ਸੀ ਲੈਂਦੇ ਆ ਹਰ ਤਰ੍ਹਾਂ ਦਾ ਕੱਪੜਾ।
ਅੱਛ-ਅੱਛਾ ਮਤਲਬ ਤੁਸੀਂ ਇੱਕ ਕੋਈ ਅ ਮਤਲਬ ਇੱਕ ਚੀਜ਼ ਨੂੰ ਬਣਾਦੇ ਹੋ ਸੂਟ ਪੰਜਾਬੀ ਸੂਟ ਹੋ ਗਿਆ ਹਰ ਚੀਜ਼ਾਂ ਹਰ ਚੀਜ਼ ਬਣਾ ਦਿੰਦੇ ਹੋ।
ਓਲ -ਓਲ ਕਿਸੇ ਵੀ ਤਰ੍ਹਾਂ ਦਾ ਕੋਈ ਵੀਯਰ ਤੁਸੀਂ ਸਟਿੱਚ ਕਰਵਾਣਾ ਹੋਏ ਕੋਈ ਵੀ ਡਿਜ਼ਾਇਨ ਕੋਈ ਵੀ ਡਿਜ਼ਾਇਨ
ਅੱਛਾ
ਹੂੰ
ਠੀਕ ਹੈ ਲੈਂਗੇ ਵਗੈਰਾ ਵੀ ਸੀ ਲੈਂਦੇ ਹੋ?
ਲੈਂਗੇ ਵੀ ਸੀ ਦਿੰਦੇ ਹਾਂਜੀ ਜਿਵੇਂ ਕੋਈ ਕਹਿ ਦੇ ਜੇ ਫੋਟੋ ਵਗੈਰਾ ਦਿਖਾ ਦੋ ਕੋਈ ਰੈਫਰੈਂਸ ਪਿਕਚਰ ਦੇ ਕੇ ਤਾਂ ਵੀ ਬਣਾ ਦ ਨੇ ਅਸੀਂ ਮਤਲਬ ਦੇਖ ਕੇ ਜਿੱਦਾਂ ਨਾ ਹਾਂਜੀ।
ਨਹੀਂ ਓ ਜਨ ਵਿਆ ਸ਼ਾਦੀਆਂ ਦੇ ਲੈਂਗੇ ਹੁੰਦੇ ਨੇ ਓ ਜੇੜੇ ਬਰਾਈਡਲ ਲੈਂਗੇ ਪਾਂਦੀ ਓ ਬਣਾ ਦਿੰਦੇ ਓ ਤੁਸੀਂ?
ਨਈ-ਨਈ ਬਰਾਾਈਡਲ ਲੈਂਗੇ ਤੇ ਨੀ ਅਸੀਂ ਹਜੇ ਕਰਦੇ।
ਅੱਛਾ ਜੀ ਠੀਕ ਐ।
ਹਾਂਜੀ।
ਹੋਰ-ਹੋਰ ਤੁਹਾਡਾ ਕਿੱਧਰ ਐ ਸ਼ੋਪ ਬਾਜ਼ਾਰ ਚ ਐ ਕਿਸੀ ਪਿੰਡ ਪੁੰਡ ਚ ਈ ਐ
ਨਹੀਂ ਐਕਚੁਲੀ ਅਸੀਂ ਘਰ ਹੀ ਕੰਮ ਕਰਦੇ ਹਾਂ ਅਜੇ
ਅੱਛਾ ਘਰੋਂ ਹੀ ਕਰਦੇ ਹੋ ਤੁਸੀਂ ਮਤਲਬ ਤੁਹਾਡਾ ਛੋਟਾ ਬਿਜਨਸ ਹੈ।
ਹਾਂਜੀ ਛੋਟਾ ਕਹਿ ਸਕਦੇ ਹੋ। ਮਤਲਬ ਹਜੇ ਬਾਹਰ ਵੱਡਾ ਸਟੈਪ ਚੱਕਰ ਨੇ ਪਾਜੀ ਫਿਰ ਬਾਹਰ ਬੁਟੀਕ ਚਾਹੀਦੀ ਹੈ ਨਾ।
ਹੂੰ-ਹੂੰ-ਹੂੰ
ਫਿਰ ਦੁਕਾਨ ਦਾ ਕਿਰਾਇਆ ਵੀ ਮਤਲਬ ਇੰਨਾ ਹਜੇ ਨਹੀਂ ਹੁੰਦਾ। ਹਜੇ ਅਸੀਂ ਘਰ ਹੀ ਕਰਦੇ ਹਾਂ ਹਜੇ ਅਸੀਂ ਦੇਖਾਂਗੇ ਅੱਗੇ ਸਟੈਪ ਲਾਗੇ ਕੁਛ ਨਾ ਕੁਛ ਤੇ।
ਸਿਸਟਰ ਦੇ ਹੋਰ ਮਦਰ ਦੇ ਸੂਟ ਸਵਾਣੇ ਸੀ ਤੁਸੀਂ ਸ਼ਿਦੋਕਰੋ ਗੇ।
ਹਾਂਜੀ ਸੀਦਾ ਕਰਾਂਗੇ ਜੀ। ਹੈਲੋ ਹੈਲੋ, ਆਵਾਜ਼ ਨਹੀਂ ਆ ਰਹੀ ਭਾਅ ਜੀ ਤੁਹਾਡੀ। ਹੈਲੋ
ਹੈਲੋ-ਹੈਲੋ, ਹਾਂਜੀ ਭਾਜੀ
ਮੈਂ ਕਹਿ ਰਾ ਜੀ, ਕੀ ਫੀਸ ਕਿੰਨੀ ਲੈਂਦੇ ਓ ਤੁਸੀਂ।
ਫੀਸ ਦੇਖੋ ਭਾਜੀ ਕੱਪੜੇ ਦੇ ਅਕੋਰਡਿੰਗ ਹੈਗਾ, ਦੇਖੋ ਕੋਈ ਫਿਕਸ ਰੇਟ ਨੀ ਹਜੇ। ਕਹਿ ਸਕਦੀ ਮੈਂ ਤੁਹਾਨੂੰ, ਕਿਉਂਕਿ ਜਿਸ ਹਿਸਾਬ ਦਾ ਕੱਪੜਾ ਹੋਏਗਾ ਤੇ ਜਿਸ ਹਿਸਾਬ ਦਾ ਡਿਜ਼ਾਇਨ ਹੋਏਗਾ। ਓਸ ਹਿਸਾਬ ਨਾਲ ਪੈਸੇ, ਜੇੜੇ ਅਸੀਂ ਚਾਰਜ ਕਰਦੇ ਆ।
ਅੱਛਾ-ਅੱਛਾ, ਠੀਕ ਐ-ਠੀਕ ਐ। ਹੋਰ ਮਤਲਬ ਤੁਸੀਂ ਹੋਰ ਵੀ ਕੋਈ ਮਟੀਰੀਅਲ ਰੱਖਿਆ ਦਾ ਆਪਣੇ ਦੁਕਾਨ ਤੇ।
ਹਾਂਜੀ ਸਾਡੇ ਕੋਲ ਲੈਸੀਜ਼ ਹੈਗੀਆਂ, ਗਲੇ ਹੈਗੇ ਨੇ, ਜਿੱਦਾਂ ਕਸ ਕਸਟਮਰ ਦੀ ਡਿਮਾਂਡ ਹੋਏ, ਉਸ ਅਕੋਰਡਿੰਗ ਅਸੀਂ ਕਸਟਮਰ ਨੂੰ ਚੀਜ਼ਾਂ ਪ ਸੰਦ ਲੈਸਸ ਪਸੰਦ ਕਰਾ ਕੇ, ਬਟਨ ਪਸੰਦ ਕਰਾ ਕੇ ਹੁਣ ਜਿਵੇਂ ਦੀ ਓਹ ਰੈਫਰੈਂਸ ਪਿਕਚਰ ਲੈ ਕੇ ਆਂਦਾਂ ਉਸ ਸਾਬ ਨਾਲ ਕਸਟਮਾਈਜ਼ ਕਰਕੇ ਦਿੰਨੇ ਆ ਸੂਟ।
ਓਕੇ-ਓਕੇ-ਓਕੇ, ਠੀਕ ਐ-ਠੀਕ ਐ-ਠੀਕ ਐ। ਫੇਰ ਤੇ ਬੋਤ ਵਧੀਆ ਐ, ਤੁਸੀਂ ਕਰ ਰੇ ਓ ਇੰਜ, ਬਈ ਕਸਟਮਰ ਦੇ ਅਕੋ ਡਿੰਗ ਈ ਬਣਾ ਕੇ ਦੇ ਦਿਓ, ਜੋ ਵੀ ਮੰਗਦਾ ਐ ਓਹ।
ਹਾਂਜੀ ਕਿਉਂਕਿ ਕਸਟਮਰ ਖੁਸ਼ ਹੋਣਾ ਚਾਈਦੈ, ਕਸਟਮਰ ਨੂੰ ਜੋ ਚੀਜ਼ ਪਸੰਦ ਏ, ਓਹ ਚੀਜ਼ ਅਸੀਂ ਬਣਾ ਕੇ ਦਿੰਨੇ ਆ ਨਾ ਓਹਨੂੰ।
ਹਾਂਜੀ-ਹਾਂਜੀ, ਠੀਕ ਐ-ਠੀਕ ਐ।
ਹਾਂਜੀ।
ਹੋਰ ਮਤਲਬ ਤੁਸੀਂ ਅੱਗੇ ਕੁਛ ਸੋਚਿਆ ਨੀ, ਏਨੂੰ ਆਪਣੇ ਬਿਜਨਸ ਨੂੰ ਵੱਡਾ ਕਰਨ ਵਾਸਤੇ।
ਅਪਡੇਟ ਕਰਨ ਦਾ ਆਪਾਂ ਸੋਚਿਆ ਤੇ ਕਾਫੀ ਕੁੱਛ ਹੋਇਆ, ਪਰ ਓਹੀ ਐ ਨਾ, ਟਾਈਮ ਚਾਈਦੈ ਬੋਹਤ। ਕੁੱਛ ਥੋੜ੍ਹੇ ਮਤਲਬ ਪੈਸੇ ਚਾਈਦੇ ਨੇ, ਅੱਗੇ ਕੰਮ ਨੂੰ ਵਧਾਣ ਵਾਸਤੇ ਵੀ।
ਹੂੰ-ਹੂੰ। ਪੈਸੇ ਪੂਸੇ ਵੀ ਚਾਈਦੇ ਨੇ, ਸਈ ਗੱਲ ਏ। ਹੋਰ ਤੁਹਾਡੇ ਕੋਲ ਮਤਲਬ ਕਿੰਨੇ ਕਸਟਮਰ ਜੁੜੇ ਹੋਏ ਨੇ ਫਿਲਹਾਲ।
ਸਾਡੇ ਕੋਲ ਫਿਫਟੀ ਪਲੱਸ ਹੈਗੇ ਆ।
ਅੱਛਾ, ਫਿਫਟੀ ਪਲੱਸ ਹੈਗੇ ਨੇ ਕਸਟਮਰ।
ਹਾਂਜੀ।
ਠੀਕ ਐ-ਠੀਕ ਐ-ਠੀਕ ਐ। ਚਲੋ ਵਧੀਆ ਫਿਰ ਤੇ, ਤੁਸੀਂ ਮਤਲੱਬ ਵਧੀਆ ਕੱਪੜੇ ਸੀਂਦੇ ਹੋ, ਜੇ ਤੁਹਾਡੇ ਕੋਲ ਇਨੇ ਕਸਟਮਰ ਕਸਟਮਰ ਜੁੜੇ ਹੋਏ ਨੇ ਤੇ ਮਤਲਬ।
ਮੈਂ ਤੁਹਾਨੂੰ ਕਹਿ ਤੇ ਰਹੀ ਆਂ ਜਿਵੇਂ ਕਸਟਮਰ ਰੇਫਰੈਂਸ ਪਿਕਚਰ ਲਿਆ ਕੇ ਦਿੰਦਾ, ਓਹਨੂੰ ਉਹਦੇ ਅਕੋਰਡਿੰਗ ਅਸੀਂ ਬਹੁਤ ਮਤਲੱਬ ਆਪਣੀ ਤਰਫੋਂ ਅਸੀਂ ਪੂਰਾ ਅੱਛਾ ਕੰਮ ਕਰਕੇ ਦਿੰਨੇ ਆਂ। ਕਸਟਮਰ ਵੀ ਕਾਫੀ ਖੁਸ਼ ਹੁੰਦਾ ਐ, ਕਸਟਮਰ ਵਾਪਿਸ ਵੀ ਤਦੇ ਆਏਗਾ ਜਦੋਂ ਖੁਸ਼ ਹੋਏਗਾ। ਜਿਹਨੂੰ ਅਸੀਂ ਅੱਛਾ ਕੰਮ ਕਰਕੇ ਦਾਂਗੇ।
ਸਈ ਗੱਲ ਐ, ਸਈ ਗੱਲ ਐ ਹੋਰ ਰ ਹੋਰ ਤੁਸੀਂ ਕੀ ਕਰ ਰਏ ਓ, ਹੁਣ ਨਾਲ-ਨਾਲ ਸਟੱਡੀ ਵਗੈਰਾ ਕੁੱਛ ਕਰ ਰੇ ਓ।
ਮੈਂ ਹਾਂਜੀ, ਮੈਂ ਬੀ ਏ ਕਰ ਰੀ ਆ ਨਾ।
ਬੀ ਏ ਕਿਹੜੇ ਸਬਜੈਕਟ ਵਿਚ ਕਰ ਰੇ ਓ ਜੀ ਤੁਸੀਂ।
ਮੈਂ ਹਿਸਟਰੀ ਚ, ਪੰਜਾਬੀ ਚ।
ਅੱਛਾ ਪੰਜਾਬੀ ਚ ਤੁਸੀਂ, ਤੁਹਾਡਾ ਮੇਨ ਸਬਜੈਕਟ ਪੰਜਾਬੀ ਐ।
ਮੇਨ ਸਬਜੈਕਟ, ਹਾਂਜੀ ਮੇਰਾ ਪੰਜਾਬੀ ਏ।
ਤੇ ਫੇਰ ਮਤਲਬ ਤੁਸੀਂ ਹੁਣ ਅੱਗੇ ਕੋਈ ਟੀਚਿੰਗ ਲੈਣ ਦਾ ਸੋਚਿਆ, ਬਈ ਟੀਚਰ ਵਗੈਰਾ ਬਣਨੈ।
ਟੀਚਿੰਗ ਲਾਈਨ 'ਚ ਸੋਚਿਆ ਤੇ ਹੋਇਆ ਬਟ ਹਜੇ ਮੈਂ ਨਾ ਥੋੜਾ ਮਤਲਬ ਜਿਵੇਂ ਸਟੀਚਿੰਗ ਲਾਈਨ ਚ ਵੀ ਜਾਣਾ ਚਾ ਰੀ ਆ। ਕਿਉਂਕਿ ਸਟਿਚਿੰਗ ਲਾਈਨ ਚ ਵੀ ਕਾਫੀ ਮਤਲਬ ਕੈ ਸਕਦੇ ਹਾਂ ਵਈ ਮਤਲੱਬ ਇੰਟਰੱਸਟ ਹੈਗਾ ਜਿੱਦਾਂ ਨਾ
ਇਹਦਾ ਸਟੀਚਿੰਗ ਦਾ ਮਤਲੱਬ ਥੋੜ੍ਹਾ ਜਿਆਦਾ ਟਰੈਂਡ ਹੈ ਅੱਜ- ਕੱਲ।
ਹਾਂਜੀ, ਟਰੈਂਡ ਵੀ ਹੈ ਕੁੱਛ।
ਕਿਤੇ ਇੰਨਾ ਕੁਛ ਪੈਸੇ ਵਗੈਰਾ ਜਿੰਨਾ ਆਪਣੇ ਪ੍ਰੋਫੈਸ਼ਨਲ ਕੰਮ 'ਚ ਮਿਲ ਜਾਂਦੇ।
ਹਾਂ
ਚ
ਹੈਲੋ! ਤੁਹਾਡੀ ਆਵਾਜ਼ ਨਹੀਂ ਆ ਰਹੀ। ਹੈਲੋ ਹੈਲੋ! ਚਲ ਹੈਲੋ
ਹੈਲ
ਹਾਂਜੀ, ਹੁਣ ਆਈ ਤੁਹਾਡੀ ਆਵਾਜ਼ ਹਾਂਜੀ -ਹਾਂਜੀ -ਹਾਂਜੀ।
ਅੱਛਾ! ਮੈਂ ਕਹਿ ਰਹੀ ਸੀ ਪ੍ਰੋ -ਪ੍ਰੋਫੈਸ਼ਨਲ ਕੰਮ 'ਚ ਮਤਲੱਬ ਜਿਆਦਾ ਮਿਲ ਜਾਂਦੇ ਆ ਪੈਸੇ ਜਾ ਐਂਜ। ਟੀਚਿੰਗ ਲਾਈਨ ਤੇ ਤਾਂ ਚਲੋ ਪ੍ਰਾਈਵੇਟ ਸੈਕਟਰ 'ਚ ਤਾਂ ਜੋਬ ਬੜੀ ਹੀ ਮਤਲੱਬ ਲੋ ਲੈਵਲ ਦੀ ਸੈਲਰੀ ਮਿਲਦੀ ਹੈ ਪ੍ਰੋਫੈਸ਼ਨਲ ਕੰਮ 'ਚ ਤੁਹਾਡਾ ਇਹ ਜਿੰਨੇ ਮਰਜ਼ੀ ਪੈਸੇ ਲੈਲੋ ਹਨਾ।
ਹਾਂ ਉਹ ਤੇ ਹੈ, ਦੇਖੋ ਇੱਕ ਨਾ ਸਕਿੱਲ ਹੋ ਜਾਂਦੀ ਆਪਣੀ।
ਹਾਂ, ਸਕਿੱਲ ਵੀ ਹੈ। ਸਕਿੱਲ ਅੱਜ ਦੇ ਟਾਈਮ 'ਚ ਮੋਸਟ ਇੰਪੋਰਟੈਂਟ ਚੀਜ਼ ਬਣ ਗਈ। ਹਾਂਜੀ- ਹਾਂਜੀ -ਹਾਂਜੀ
ਜੋਬ ਤੇ ਸਪੈਸੀਫਿਕ ਜੋਬ ਇੱਕ- ਇੱਕ ਇੰਨੇ ਟਾਈਮ ਤੋਂ ਇੰਨੇ ਟਾਈਮ ਤੱਕ ਤਹਾਨੂੰ ਕਰਨੀ ਪਏਗੀ ਇੰਨੀ ਸੈਲਰੀ ਹੀ ਮਿਲੇਗੀ। ਸਕਿੱਲ ਦਾ ਕਿ ਏ ਆਪਣੇ ਹੱਥ ਦੀ ਸਕਿੱਲ ਚ ਕੁੱਛ ਵੀ ਕਰ ਸਕਦੇ ਹਾਂ ਕਿਸੇ ਵੀ ਟਾਈਮ ਕਰ ਸਕਦੇ ਹਾਂ ਜਿਸ ਟਾਈਮ ਸਾਨੂੰ ਛੁੱਟੀ ਚਾਹੀਦੀ ਆਪਾਂ ਛੁੱਟੀ ਵੀ ਲੈ ਸਕਦੇ ਹਾਂ। ਆਪਣੇ ਹਿਸਾਬ ਨਾਲ ਅਸੀਂ ਚਾਰਜ ਵੀ ਕਰ ਸਕਦੇ ਹਾਂ ਇਹ ਗੱਲ ਏ।
ਹਾਂਜੀ -ਹਾਂਜੀ, ਇਹ ਤੇ ਵਧੀਆ ਐ। ਸਕਿੱਲ ਹੋਣੀ ਤੇ ਅੱਜ ਦੇ ਟਾਈਮ ਚ ਬਹੁਤ ਜ਼ਰੂਰੀ ਹੈ। ਹਾਂਜੀ, ਮੈਂ ਉਹੀ ਸੋਚ ਰਿਹਾ ਸੀ ਮੈਂ ਵੀ ਕੋਈ ਸਕਿੱਲ ਵਗੈਰਾ ਸਿੱਖ ਲਾਂ ਤੁਸੀਂ ਕੁਝ ਦੱਸ ਸਕਦੇ ਹੋ? ਕੋਈ ਸਕਿੱਲ ਅੱਜ ਦੇ ਟਾਈਮ 'ਚ ਚੱਲਦੀ ਹੋਏ ਵਧੀਆ।
ਦੇਖੋ ਵੈਸੇ ਤੇ। ਸਟਿਚਿੰਗ ਬਹੁਤ ਅੱਛੀ ਸਕਿੱਲ ਹੈ। ਜੇ ਤੁਸੀਂ ਮਾਈਂਡ ਨਾ ਕਰੋ ਤਾਂ ਸਕਿੱਲ ਅ ਟੀਚਿੰਗ ਬਹੁਤ ਅੱਛੀ ਹੈ। ਜੇ ਤੁਸੀਂ ਕਰਨਾ ਚਾਹੋ ਤੇ।
ਅੱਛਾ!
ਕਰ ਸਕਦੇ ਹੋ ਤੁਸੀਂ, ਜੇ ਤੁਸੀਂ ਨਹੀਂ ਇਸ ਲਾਈਨ 'ਚ ਆਉਣਾ। ਫੇਰ ਤੁਸੀਂ ਮਤਲਬ ਸਕਿੱਲਸ ਕਾ ਵੀ ਅੱਛੀ ਨੇ ਪਰ ਇਹਦੇ ਵਾਸਤੇ ਵੀ ਤੁਹਾਨੂੰ ਨਾ ਸਿੱਖਣੀਆਂ ਪੈਣੀਆਂ ਅੱਗੇ ਜਾ ਕੇ। ਜਿਵੇਂ ਅੱਜ ਟ ਅਜ ਤੇ ਏ ਆਈ ਦਾ ਜਿਵੇਂ ਕਹਿ ਲਓ। ਚੱਲ ਰਿਹਾ ਜ਼ਮਾਨਾ ਜੋ ਜਨਰੇਸ਼ਨ ਅੱਜ -ਕੱਲ੍ਹ ਏ ਆਈ ਤੋਂ ਕਾਫ਼ੀ ਜ਼ਿਆਦਾ
ਜਿਵੇਂ ਕਹਿ ਲਓ ਮਤਲੱਬ- ਨੌਲੇਜ ਲੈ ਰਹੀ ਹੈ ਏ ਆਈ ਤੋਂ ਤੁਸੀਂ, ਹਾਂ। ਏ ਆਈ ਦੀ ਡਿਮਾਂਡ ਜ਼ਿਆਦਾ, ਰਾਈਟ ਅਤੇ ਤੁਸੀਂ ਜਿਵੇਂ ਵੀਡੀਓ ਐਡੀਟਿੰਗ ਕਰ ਸਕਦੇ ਹੋ, ਕੋਰਸ।
ਅੱਛਾ -ਅੱਛਾ, ਠੀਕ ਹੈ -ਠੀਕ ਹੈ -ਠੀਕ ਹੈ।
ਕਿਉਂਕਿ ਅੱਜ -ਕੱਲ੍ਹ ਦੇਖੋ ਛੋਟੇ- ਛੋਟੇ ਫੰਕਸ਼ਨ ਕੁੱਛ ਵੀ ਹੋ ਰਿਹਾ ਘਰ ਲੋ ਵੀ ਮੈਮਰੀਜ਼ ਵਾਸਤੇ ਵੀਡੀਓਜ਼ ਬਣਵਾਉਂਦੇ ਨੇ ਕਾਫੀ ਵੀਡੀਓ ਐਡਿਟਿੰਗ ਬਹੁੱਤ ਅੱਛਾ ਕਰਿਅਰ ਓਪਸ਼ਨ ਹੈ ਇੱਕ ਅਗਰ
ਹੂੰ, ਵੀਡੀਓ ਐਡੀਟਿੰਗ।
ਵੀਡੀਓ ਐਡੀਟਿੰਗ।
ਠੀਕ ਆ ਠੀਕ ਹੋਰ ਵੀ ਕੋਈ।
ਕਿਉਂਕਿ ਅੱਜ ਕੱਲ੍ਹ ਇੰਸਟਾਗ੍ਰਾਮ ਦਾ। ਟਰੈਂਡ ਬਹੁਤ ਜ਼ਿਆਦਾ ਇੰਸਟਾਗ੍ਰਾਮ 'ਤੇ ਵੀਡੀਓਜ਼ ਪਾਉਣ ਵਾਸਤੇ ਲੋਕ ਦੇਖਦੇ ਆ ਐਡੀਟਿੰਗ। ਅੱਛੀ ਐਡੀਟਿੰਗ ਹੋਏਗੀ ਤੇ ਅੱਧੀ ਔਰ ਤੇ ਲਾਈਕ ਪੋਸਟ ਤੇ ਆਂਦੇ ਨੇ ਨਾ।
ਹਾਂਜੀ ਹਾਂਜੀ, ਹਾਂਜੀ ਹਾਂ ਹੋਰ ਸਕਿੱਲਸ ਤੇ ਅੱਜ ਦੇ ਟਾਈਮ ਚ ਬਹੁਤ ਮੋਸਟ ਇੰਪੋਰਟੈਂਟ ਹੋ ਗਈ ਐ।
ਦੇਖੋ ਜਿੱਸ ਚ ਤੁਸੀਂ ਆਪਣਾ ਹੱਥ ਦਾ ਕੰਮ ਦੇਖਣਾ। ਪਲਬਿੰਗ ਇੱਕ ਬਹੁਤ ਅੱਛਾ ਕੰਮ ਐ। ਤੁਸੀਂ ਗੈਰੇਜ ਚ ਲੱਗ ਸਕਦੇ ਹੋ ਤੁਸੀਂ ਅਹ। ਹੋਟਲ ਮੈਨੇਜਮੈਂਟ ਦਾ ਕਰ ਸਕਦੇ ਹੋ, ਪਰ ਹੋਟਲ ਮੈਨੇਜਮੈਂਟ ਚ ਵੀ ਤੁਹਾਨੂੰ ਥੋੜ੍ਹਾ ਮਤਲਬ।
ਉਹੀ ਫੇਰ ਜੋਬ- ਜੋਬ। ਵਾਲਾ ਹੀ ਹੋ ਜੇਗਾ, ਕੋਈ ਹੋਟਲ ਮੈਨੇਜਮੈਂਟ ਦਾ ਵੀ ਕੋਰਸ ਏ। ਸਕਿੱਲਸ ਦਾ ਤੇ ਦੂਜਾ ਐ ਨਾ। ਹੂੰ, ਠੀਕ ਆ ਠੀਕ ਆ ਕੋਈ ਨੀ ਮੈਂ ਸਮਝ ਗਿਆ ਨਾ ਤੁਹਾਡੀ ਗੱਲ।
ਨਹੀਂ ਮੈਂ ਵੈਸੇ ਤੁਹਾਨੂੰ ਮਤਲਬ ਕਰੀਅਰ-ਕਰੀਅਰ, ਓ ਦੱਸਦੀ ਹਾਂ ਮੈਂ ਨਾ ਤੁਹਾਨੂੰ ਅੱ।
ਅੱ ਅੱਛਾ-ਅੱਛਾ ਠੀਕ ਐ ਠੀਕ ਐ ਠੀ ਐ ਓਕੇ -ਓਕੇ ਹੋਰ ਘਰ-ਘਰ ਠੀਕ ਐ ਸਾਰੇ ਜੀ।
ਘਰ ਹਾਂਜੀ ਸਭ ਵਧੀਆ ਹੋਰ ਭਾਜੀ ਤੁਸੀਂ ਇੱਕ ਕੰਮ ਕਰਦੇ ਹੋ।
ਸਾਡਾ ਤੇ ਬਸ ਇਹੀ ਜੀ ਉਹਦਾ ਕਾਰਪੈਂਟਰ ਦਾ ਕੰਮ ਹੈ ਥੋੜਾ ਜਾ।
ਕਾਰਪੈਂਟਰ ਦਾ ਕੰਮ ਹੈ ਅੱਛਾ-ਅੱਛਾ।
ਕੋਠੀਆਂ ਚ ਨਾ ਮਤਲਬ ਲੱਕੜੀ ਦੇ ਡਿਜ਼ਾਇਨ ਵਗੈਰਾ ਰਸੋਈ ਬਣਾਤੀ ਟੇਬਲ ਕੁਰਸੀ। ਸੋਫੇ ਸੈਟ ਉਹ ਬਣਾਂਦੇ ਆ ਅਸੀਂ ਸਾਡਾ ਉਹ ਕੰਮ ਹਾਂਜੀ ਫਰਨੀਚਰ। ਬਣਾ ਤੇ ਵੱਡੀ ਵੱਡੀ ਕੋਠੀਆਂ ਚ ਉਹ ਪਾਂਦੇ ਨੇ ਡਿਜ਼ਾਇਨ ਲੱਕੜ ਦੇ।
ਹਾਂਜੀ।
ਉਹ ਵੀ ਕੰਮ ਐ ਸਾਰਾ ਮਤਲਬ ਕਾਰਪੈਂਟਰ ਦਾ ਉਹ ਕੰਮ ਸਾਨੂੰ ਆਂਦੇ ਆ, ਅਸੀਂ ਉਹੀ ਕੰਮ ਕਰਦੇ ਹਾਂ।
ਅੱਛਾ ਤੇ ਮਤਲਬ। ਕਿੱਦਾਂ ਤੁਸੀਂ ਅਹ ਮਤਲਬ ਦਿਹਾੜੀ ਤੇ ਲੈਂਦੇ। ਹੋ ਜਾਂ ਫਿਰ ਜਿਵੇਂ ਮਤਲਬ ਪੂਰਾ ਕੰਟਰੈਕਟ ਕਰਦੇ ਓ।
ਕੰਟਰੈਕਟ ਹੀ ਹੁੰਦਾ, ਸਾਡਾ ਵੀ ਇੱਕ ਅਸੀਂ ਜਿਹੜਾ ਪ੍ਰੋਪਰਟੀ ਡੀਲਰ ਹੁੰਦਾ ਨਾ ਜਿਹੜਾ ਘਰ ਬਣਵਾਂਦੇ ਲੋਕ। ਕਰ ਅੱਜ ਕੱਲ੍ਹ ਤੁਹਾਨੂੰ ਪਤਾ ਹੀ, ਹੁਣ ਵੱਡੇ -ਵੱਡੇ ਸੋਸਾਇਟੀਆਂ ਬਣਨ ਲੱਗ ਗਈਆਂ ਹਰ ਪਾਸੇ ਹੀ।
ਹਾਂਜੀ।
ਇੱਕ ਸੁਸਾਇਟੀ ਵਿੱਚ ਕਿੰਨੇ ਕਿੰਨੇ ਘਰ ਬਣਨ ਲੱਗ ਜਾਂਦੇ ਆ। ਹਾਂਜੀ-ਹਾਂਜੀ ਸਾਡੇ ਇੱਧਰ ਹਾਂਜੀ ਫਲੈਟਸ ਨਾ। ਫਲੈਟਸ ਵਾਲਾ ਸ਼ੋ ਕੁਝ ਹੋਰ ਐ। ਮਤਲਬ ਮੰਨ ਲਓ ਜੈਸੇ ਦਸ ਬਾਰਾਂ ਕਿੱਲਿਆਂ ਦੀ ਜ਼ਮੀਨ ਲੈ ਲੀ ਕਿਸੇ ਬੰਦੇ ਨੇ। ਕਰ ਲਈ ਉਸ ਤੋਂ ਬਾਅਦ ਉਹਨੇ ਵਿੱਚ ਓਨੇ ਕਲੋਨੀ ਕੱਟ ਕੇ ਮਤਲਬ ਸੌ ਘਰ ਬਣਾ ਤੇ ਦੋ ਸੌ ਘਰ ਬਣਾ ਤਾਂ ਉਹਦੇ ਬਸ ਕੰਟਰੈਕਟ ਹੋਈ ਉਸ ਬਸ ਅ ਜਿਹੜਾ ਪ੍ਰੋਪਰਟੀ ਡੀਲਰ ਹੁੰਦਾ ਉਹਦੇ ਨਾਲ ਹੀ ਅਸੀਂ ਗੱਲ ਕਰ ਲੈਣੇ ਆ।
ਅੱਛਾ।
ਘਰ ਰੈਡੀ ਕਰਕੇ ਤਿਆਰ ਕਰਾਕੇ ਦਿੰਦੇ ਨੇ ਨਾ ਫਿਰ ਜਾਂ ਵੀ ਕਸਟਮਰ ਕਹਿੰਦਾ ਕਸਟਮਾਈਜ਼ ਕਰਾ। ਕੇ।
ਅੱਛਾ-ਅੱਛਾ, ਨਹੀਂ ਕੰਮ ਤੇ ਦੇਖੋ ਵੈਸੇ ਤੁਹਾਡਾ ਵੀ ਅੱਛਾ ਵੈ ਤੁਸੀਂ ਫਿਰ ਹੋਰ। ਸਕਿੱਲਸ ਬਾਰੇ ਕਿਉਂ ਸੋਚ ਰਹੇ ਹੋ। ਹੈਲੋ।
ਅਗਰਸੀਜ਼ ਕੰਮ ਵਿੱਚ ਤਾਂ ਕਰਕੇ।
ਅੱਛਾ ਤੇ ਵੈਸੇ ਤੁਹਾਡੇ ਨਾਲ ਤੇ ਹੈਲਪਰਸ ਤੇ ਹੋਏਗੇ ਹਨਾ।
ਹੈਲਪਰ ਤਾਂ ਬਹੁਤ ਨੇ ਜੀ ਸਾਡੇ ਨਾਲ ਮੇਰੇ ਨਾਲ ਚਾਰ ਪੰਜ ਬੰਦੇ ਕੰਮ ਕਰਦੇ।
ਅੱਛਾ। ਤੇ ਜੇ ਮਤਲਬ ਮੰਨ ਲੋ, ਜੇ ਅਸੀ ਵੇਂ ਕਰਵਾਣਾ ਹੋਏ ਮਤਲਬ ਹੁਣ ਸਾਡੇ ਤੇ ਮਤਲਬ ਕਾਫੀ ਸਾਰੇ ਨੀ ਹੈਗੇ ਜਿਵੇਂ ਇੱਕ ਘਰ ਚ ਕੰਮ ਕਰਵਾਣਾ ਹੋਏ ਅਤੇ
ਹੂੰ-ਹੂੰ ਕੋਈ ਨੀ ਕਰਦਾਂਗੇ। ਤੁਹਾਡੇ ਵੀ ਇੱਕ-ਇੱਕ ਘਰ ਚ ਕਰਦਾਂਗੇ।
ਅੱਛਾ।
ਹਾਂਜੀ-ਹਾਂਜੀ ਹੋਰ ਤੁਸੀਂ ਦੱਸੋ ਤੁਆਡਾ ਕੰਮ ਤੁਹਾਡਾ ਕੰਮ ਠੀਕ ਚੱਲ ਰਿਆ।
ਆਹ ਲੈ।
ਠੀਕ ਐ ਮੈਂ ਕੋਈ ਨੀ ਤੁਹਾਨੂੰ ਦੱਸਾਂਗੀ ਮੈਂ ਮੈਂ ਤੁਆਨੂੰ ਦੱਸਾਂਗੀ ਕੰਮ ਕਰਾਣ ਦਾ ਠੀਕ ਸਤਿ ਸ੍ਰੀ ਅਕਾਲ।